ਸਤਿ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ
ਹਾਂਜੀ ਠੀਕ ਠਾਕ ਹੋਰ ਘਰ ਸਭ ਕਿਵੇਂ ਆ
ਹਾਂਜੀ ਸਾਰੇ ਵਧੀਆ ਠੀਕ ਨੇ ਸਾਰੇ
ਹਾਂਜੀ ਹਾਂਜੀ ਸਭ ਠੀਕ ਹੋਰ ਕੀ ਕਰਦੇ ਸੀ
ਬਸ ਕੁਛ ਨੀ ਬੱਚੇ ਥੋੜੇ ਬਿਮਾਰ ਹੋਏ ਪਏ ਸੀਗੇ ਬਾਹਰਲਾ ਥੋੜ੍ਹਾ ਜਿਹਾ ਖਾਣਾ ਖਾ ਲਿਆ ਸੀ ਉਹਨਾਂ ਨੇ
ਹਾਂ ਬੱਚੇ ਹਟਦੇ ਨੀ ਨਾ ਹੈਗੇ ਫਿਰ ਹੁਣ ਤਾਂ ਵੀ ਕੀ ਆ
ਹਾਂਜੀ
ਪਰ ਹੈਗਾ ਵੀ ਦੇਖੋ ਗ਼ਲਤ ਹੀਈ ਹੈ
ਹੋਰ ਕ
ਕਈ ਵਾਰ ਪਿੱਛੇ ਪੈ ਜਾਂਦੇ ਨਾ ਵੀ ਘਰ ਦੀ ਚੀਜ਼ ਨਹੀਂ ਖਾਣੀ ਬਾਹਰ ਖਾ ਕੇ ਆਉਣਾ ਤਾਂ ਫੇਿਰ ਹੋ ਜਾਂਦਾ ਬੱਚਿਆਂ ਨੂੰ ਫੇਿਰ ਐਵੇਂ ਹੁੰਦਾ ਵੀ ਹੁਣ ਹੈਗੀ ਵੀ ਗਰਮੀ ਹੈ ਕਈ ਵਾਰ ਪਤਾ ਵੀ ਨਹੀਂੀ ਹੁੰਦਾ ਕਿੱਦਾਂ ਦਾ ਬਣਿਆ ਹੁੰਦਾ ਹਨ ਨਾ ਬਾਸੀ ਵਗੈਰਾ ਵੀ ਹੁੰਦਾ ਪਾਂ ਤਾਂ ਬਣਿਆ ਹੁੰਦਾ ਵਿੱਚ
ਅਸੀਂ ਤਾਂ ਥੋੜਾ ਗਾਈਡ ਕਰਦੇ ਰਹਿੰਦੇ ਆਾਂ ਬੱਚਿਆਂ ਨੂੰ ਵੀ ਮਤਲਬ ਅਲਾ ਨੀ ਕਰਦੇ ਹੈਗੇ ਜਿਆਦਾ ਬਾਹਰ ਵਾਲਾ ਪਰ ਬੱਚੇ ਕਈ ਵਾਰ ਜਾ ਪਿੱਛੇ ਪੈ ਜਾਂਦੇ ਆ ਫਿਰ ਮਤਲਬ ਕੰਟਰੋਲ ਵੀ ਨੀ ਹੁੰਦੇ ਹਨਾ ਬਾਹਰ ਜਦੋਂ ਮਾਰਕੀਟ ਚ ਬੱਚਿਆਂ ਨੂੰ ਲੈ ਜਾਈਦਾ
ਹਾਂਜੀ
ਹਮ ਹੁਣ ਤੁਸੀਂ ਦੇਖੋ ਨਾ ਰੇਹੜੀਆਂ ਦੇ ਕੋਲ ਕਿੰਨੀ ਗੰਦਗੀ ਹੁੰਦੀ ਆ ਖਾਣ ਵਾਲੀਆਂ ਦੇ ਆਲੇ ਦੁਆਲੇ ਰੇਹੜੀ ਤਾਂ ਚਲੋ ਸਾਫ਼ ਰੱਖਦੇਦੇ ਹੋ ਸਾਫ ਸੁਥਰਾ ਹੁੰਦਾ ਸਭ ਕੁਛ ਹਨਾ ਪਰ ਸਾਨੂੰ ਕੀ ਪਤਾ ਹੁੰਦਾ ਉਹਨਾਂ ਨੇ ਕਿਹੋ ਜਿਹਾ ਪਾਣੀ ਯੂਜ ਕੀਤਾ ਕਿਹੋ ਜਿਹਾ ਮਤਲਬ ਮੈਦਾ ਵਗੈਰਾ ਰਾਸ਼ਨ ਕਿਸ ਤਰ੍ਹਾਂ ਦਾ ਯੂਜ ਕੀਤਾ ਬਣਾਉਣ ਦੇ ਲਈ ਉਹਨ ਮੈਟੀਰੀਅਲ ਹਨਾ
ਹਾਂਜੀ ਇਹ ਤਾਂ ਹੈ ਕਈ ਵਾਰ ਏਦਾਂ ਹੁੰਦਾ ਨਾ ਵੀ ਉਹਨਾਂ ਨੇ ਘੱਟ ਉਹਦੇ ਲਈ ਵੀ ਉਹ ਲੋ ਕੁਆਲਿਟੀ ਦਾ ਵੀ ਪ੍ਰੋਡਕਟ
ਤੇਲ ਵਗੈਰਾ ਗੰਦਾ ਯੂਜ ਕਰਦੇ ਆ ਬੇਕਾਰ ਸਸਤਾ ਤੇਲ ਯੂਜ ਕਰਦੇ ਆ।
ਹਾਂਜੀ ਔਈ ਤਾਂ ਹੈ ਵੀ ਬੱਚੇ ਜਿੱਦ ਕਰਦੇ ਨਹੀਂ ਤਾਂ ਘਰ ਬਣਾ ਕੇ ਦਈ ਦਾ ਵੈਸੇ ਸਾਰਾ ਕੁਛ ਬਟ ਕਈ ਵਾਰ ਜਿੱ
ਸਹੀ ਗੱਲ ਹੈ ਹਮ ਸਬਜ਼ੀਆਂ ਵੀ ਦੇਖੋ ਗਲੀਆਂ ਸੜੀਆਂ ਯੂਜ ਕਰ ਲੈਂਦੇ ਨੇ ਜੇ ਆਪਾਂ ਹੁਣ ਮੈਂਗੋ ਸ਼ੇਕ, ਬਨਾਨਾ ਸ਼ੇਕ ਪੀਏ ਉਹ ਕਿਹੜਾ ਬਹੁਤ ਸਾਫ਼ ਸੁਥਰੇ ਕੇਲੇ ਅੰਬਾਂ ਦਾ ਬਣਾ ਕੇ ਦੇ ਦਿੰਦੇ ਆ। ਹਨਾ ਉਹ ਗੰਦੇ ਗਲੇ ਸੜੇ ਸਾਰੇ ਵਿੱਚ ਜੀ ਮਤਲਬ ਕਰ ਦਿੰਦੇ ਨੇ ਮਿਕਸ।
ਹੋਰ ਕਯਾ
ਹਮ ਇਹ
ਉਹੀ ਤਾਂ ਹੈ ਨਾ ਵੀ ਬਾਹਰਲੀ ਚੀਜ਼ ਤਾਂ ਕੋਈ ਸੇਫ ਹੈ ਨੀ ਹੁਣ ਆਪਣੇ ਲਈ ਨਾ ਹੀ ਹੈਲਦੀ ਹੈ।
ਸਹੀ ਗੱਲ ਹੈ ਬੱਚੇ ਸਮਝਦੇ ਨੀ ਨਾ ਚਲੋ ਆਪਾਂ ਤਾਂ ਸਮਝਦੇ ਆਪਾਂ ਕੰਟਰੋਲ ਕਰਦੇ ਹਾਂ।
ਹਾਂਜੀ, ਬੱਚੇ ਚਾਹੇ ਬਿਮਾਰ ਹੋ ਜਾਣ ਫਿਰ ਵੀ ਬਸ ਫੇਰ ਵੀ ਹਟਦੇ ਨੀ ਆ ਫੇਰ ਕਹਿਣਗੇ ਕਿ ਦੁਬਾਰਾ ਖਾਣਾ ਐ ਮੈ।
ਖਾਣਾ ਹੀ ਆ ਹਮ ਮੰਨਦੇ ਨੀ ਹੈਗੇ। ਮੈਂ ਤਾਂ ਹੁਣ ਘਰ ਹੀ ਟਰਾਈ ਕਰ ਰਹਿੰਦੀ ਹ ਰੈਸਿਪੀਜ਼ ਵਗੈਰਾ ਮਤਲਬ ਬੱਚਿਆਂ ਨੂੰ ਬਣਾ ਕੇ ਦਿੰਦੀ ਹਾਂ ਬੱਚਿਆਂ ਨੂੰ ਬਾਹਰ ਵਾਲੇ ਨੂੰ ਜ਼ਿਆਦਾ ਸਵਾਦ ਲੱਗਦਾ ਘਰ ਦਾ ਵਾ
ਹਾਂਜੀ ਇਹ ਤਾਂ ਹੈ।
ਹੂੰ
ਘਰ ਦਾ ਐਵੇਂ ਹੁੰਦਾ ਨਾਲੇ ਮੀਨਸ ਸਾਰੇ ਆਰਾਮ ਨਾਲ ਖਾ ਸਕਦੇ ਹਾਂ ਜ਼ਿਆਦਾ ਕੁਆਂਟਿ ਵੀ ਬਣਦੀ
ਹਾਂ ਬਾਹਰ ਤਾਂ ਬਹੁਤ ਮਹਿੰਗਾ ਉੱਥੇ ਤਾਂ ਪੰਜਾਹ ਰੁਪਏ ਦੀ ਇੱਕ ਪਲੇਟ ਮਿਲਣੀ ਆ ਤੁਹਾਨੂੰ ਵੇਖੋ ਮਤਲਬ ਕਿੰਨਾ ਕੁ ਹੁੰਦਾ ਬਿਲਕੁਲ ਥੋੜ੍ਹਾ ਇੱਕ ਬੰਦੇ ਲਈ ਵੀ ਨੀ ਸਫੀਸ਼ਟ ਹੁੰਦਾ, ਮਤਲਬ ਜੇ ਬੰਦੇ ਨੇ ਰੱਜ ਕੇ ਵੀ ਖਾਣਾ ਜੇ ਕੁਛ ਛੋਟੀ ਮੋਟੀ ਚੀਜ਼ ਮਤਲਬ ਇਹੋ ਜਿਹੀ ਨੋਰਮਲ ਜੀ। ਸੌ ਡੇਢ ਸੌ ਰੁਪਇਆ ਲੱਗ ਜਾਂਦਾ ਇੱਕ ਬੰਦੇ ਤੇ। ਫਿਰ ਉਹ ਡੇਢ ਦੋ ਸੌ ਰੁਏ ਘ ਆਪਾਂ ਇੰਨਾ ਜ਼ਿਆਦਾ ਬਣਾ ਲੈਂਦੇ ਹਾਂ ਵੀ ਸਾਰੀ ਫੈਮਿਲੀ ਖਾ ਲੈਂਦੀ ਆ।
ਹੋਰ ਕਯਾ, ਹੋਰ ਐਵੇਂ ਵੀ ਉਹ ਪਤਾ ਵੀ ਹੁੰਦਾ ਵੀ ਸੇਫ ਹੈ ਉਹ ਸਹੀ ਹੈ ਹੈਲਥ
ਹਾਂ ਹੈਲਦੀ ਆ ਸਾਫ ਸੁਥਰਾ ਬਣਿਆ ਹੋਇਆ ਸਹੀ ਗੱਲ ਆ ਬਿਲਕੁਲ। ਬਿਲਕੁਲ ਸਹੀ ਗਲ ਐ। ਮੈਂ, ਤਾਂ ਕਰੋਨਾ ਦੇ ਟਾਈਮ ਬਹੁਤ ਕੁਛ ਟਰਾਈ ਕੀਤਾ ਮਤਲਬ ਕਾਫੀ ਕੁਛ ਬਣਾਣਾ ਸਿੱਖਿਆ ਏ‌।
ਹਾਂਜੀ।
ਹੂੰ ਉਹ ਘਰ ਹੀ ਟਰਾਈ ਕਰ ਲਈਦਾ ਫਿਰ,
ਹੋਰ ਕਿਆ,
ਹੂੰ ਛੋਲੇ ਭਟੂਰੇ ਹੋ ਗਏ, ਜਿਵੇਂ ਕੁਲਚੇ ਵਗੈਰਾ ਹੋ ਗਏ, ਦਹੀਂ ਭੱਲੇ ਹੋ ਗ ਹੈਨਾ, ਗੋਲ ਗੱਪੇ ਵੀ ਤੇ ਇੱਕ ਦੋ ਵਾਰ ਟਰਾਈ ਨਹੀਂ, ਇੰਨੇ ਵਧੀਆ ਬਣੇਆ ਲੋ ਹੌਲੀ- ਹੌਲੀ ਬਣ ਜਾਣਗੇ ਹਨਾ।
ਹੋਰ ਕਿਯਾ,
ਹਾਂ ਮਤਲਬ ਕਾਫੀ ਕੁਛ ਅਸੀਂ ਘਰ ਹੀ ਟਰਾਈ ਕਰਦੇ ਹਾ, ਆਈਸ- ਕ੍ਰੀਮ ਵੀ ਘਰ ਹੀ ਜਮਾ ਦਿੰਦੇ ਬੱਚਿਆਂ ਨੂੰ।
ਹੋਰ ਕੀ ਏ‌।
ਹੂੰ
ਹੁਣ ਆਈਸ ਕਰ੍ਰੀਮ ਵਗੈਰਾ ਵੀ ਬਾਹਰ ਦੀ ਖਾਂਦੇ ਆ ਬੱਚੇ, ਬਟ ਉਹ ਵੀ, ਉਹ ਵੀ ਕਿਹੜਾ ਸਹੀ ਹੁੰਦੇ ਦੁ
ਉਹ ਸਹੀ ਗੱਲ ਆ ਅਸਲੀ ਦੂਧ ਥੋੜ੍ਹੀ ਨਾ ਹੁੰਦਾ ਉਹ। ਕੈਮੀਕਲ ਵਗੈਰਾ ਮਿਲਾ ਕੇ ਬੱਸ ਬਣਾ ਕੇ
ਹੋਰ ਕਿਆ, ਗਰਮੀਆਂ ਚ ਤਾਂ ਫਿਰ ਜ਼ਿਆਦਾ ਹੁੰਦੀ ਆਈਸ- ਕ੍ਰੀਮ ਦਾ ਉਹ
ਸਹੀ ਗੱਲ ਆ, ਓ, ਵੀ ਫੇਰ, ਉਹ ਹੈਲਦੀ ਥੋੜ੍ਹੀ ਨਾ ਹੁੰਦੀ ਹੈ ਹੁਣ
ਹਾਂਜੀ। ਲੋਗ ਫੇਰ ਵੀ ਬਸ ਖਾਈ ਜਾਂਦੇ, ਬਿਮਾਰ ਹੋਈ ਜਾਂਦੇ ਆ ਤਾਂ, ਹੀ ਮੋਟਾ ਪਾ ਵਗ਼ੈਰਾ ਇੰਨਾ ਆਈ ਜਾਂਦਾ, ਜਦੋਂ ਜ਼ਿਆਦਾ ਜੰਕ ਫੂਡ ਖਾਂਦੇ ਆ ਬਾਹਰਲਾ।
ਹਾਂ, ਬਿਮਾਰੀਆਂ ਬਹੁਤ ਹੁੰਦੀਆਂ ਨੇ, ਇਹਦੇ ਨਾਲ ਬਹੁਤ ਜਾਦਾ ਬਿਮਾਰੀਆਂ ਹੁਣ ਤੁਸੀਂ ਰੇਹੜੀਆਂ ਤੇ ਦੇਖੋ, ਸ਼ਾਮ ਨੂੰ ਕਿੰਨੀ ਜ਼ਿਆਦਾ ਭੀੜ ਲੱਗੀ ਹੁੰਦੀ ਹੈ। ਹਨਾ ਮਤਲਬ ਕੋਈ ਕੰਮ ਚੱਲੇ ਨਾ ਚੱਲੇ, ਫਾਸਟ ਫੂਡ ਦਾ ਕੰਮ ਤਾਂ ਚੱਲਦਾ ਈ ਚੱਲਦਾ ਜਿਹੜਾ ਵੀ
ਇਹ ਤਾ ਹੈ,
ਰੇਹੜੀਆਂ ਵਾਲੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਰੇੜੀਆਂ ਤੇ ਵੇਖੋ, ਆਹ ਦੇਖੋ ਲੋਕਾਂ ਨੂੰ ਸ਼ੁ ਗਰ, ਬੀ ਪੀ, ਮਤਲਬ ਥਾਈਰਡ ਕਿੰਨੀਆਂ ਪ੍ਰੋਬਲਮਸ ਆਉਦੀਆਂ। ਕਿਉਂ ਹੁੰਦੀਆ ਮੋਟਾਪੇ ਵਗੈਰਾ ਕਰਕੇ ਹੁੰਦੀਆਂ ਨੇ ਹਨਾ। ਅਦਾ ਲਿਆ ਹੋਇਆ ਖਾਣ ਕਰਕੇ। ਹੂੰ ਹਟ ਹਾਰਟਅਟੈਕ ਦੇਖਲ ਲੋ ਲੋਕਾਂ ਨੂੰ ਕਿਵੇਂ ਐਵੇਂ ਅ ਬੰਦਾ ਚੰਗੇ ਭਲੇ ਲੋਕਾਂ ਨੂੰ ਫਿੱਟ ਫਾਟ ਨੂੰ। ਖਾਣ ਪੀਣ ਦੀਆਂ ਗਲਤ ਆ
ਉਹ ਐਵੇਂ ਹੀ ਹੁੰਦਾ ਵੀ ਜ਼ਿਆਦਾ ਧ ਪਆ ਹੋਇਆ ਖਾਇਆ ਹੋਊਗਾ ਤਾਂ ਫੇਰ ਉਹ ਡਾਇਜੈਸਟ ਨਹੀਂ ਹੁੰਦਾ ਜਿਹੜੇ ਇੱਕੋਦਮ ਪੈ ਜਾਂਦੇ ਨੇ ਖਾ ਕੇ ਉਹਨਾਂ ਦੇ ਫੇਰ ਉਂਝ ਨ ਹਜ਼ਮ ਹੁੰਦਾ ਹੈਗਾ।
ਹਂ ਗਰਮੀ ਚ ਤਾਂ ਬਿਲ ਕੁਲ ਹੀ ਨੀ ਹਜ਼ਮ ਹੁੰਦਾ ਸਰਦੀ ਚਲੋ ਬੰਦਾ ਥੋੜਾ ਬਹੁਤ ਖਾ ਲੈਂਦਾ ਗਰਮੀ ਚ ਤਾਂ ਬੰਦਾ ਸੋਚ ਹੀ ਨੀ ਸਕਦਾ। ਗਰਮੀ ਦੇ ਨਾਲ ਮਤਲਬ ਰੋਟੀ ਬੜੀ ਔਖੀ ਡਾਇਜੈਸਟ
ਗਰਮੀ ਚ ਤਾਂ ਬਸ ਪਾਣੀ ਹੋਆ ਵੀ ਪਾਣੀ ਓ ਪੀ ਜਾਓ ਬਸ ਜ ਤਰਤਾ ਨਾ ਹੈਲਦੀ ਚੀਜ਼ ਕੋਈ ਖਾਈ ਜਾਵੇ ਮੀਨਸ ਜ਼ਿਆਦਾ ਜੰਕ ਫੂਡ ਵਗੈਰਾ ਤਾਂ ਦਿਲ ਹੀ ਨੀ ਕਰਦਾ ਪਰੌਠੇ ਨੀ ਹੁਣ ਦਿਲ ਕਰਦਾ ਨਹੀਂ ਤਾਂ ਸਰਦੀ ਚ ਕਿਵੇਂ ਲੇ ਡੇਲੀ ਪਰੌਂਠੇ ਖਾਂਦੇ ਸੀ। ਹੁੰਦੇ। ਬਿਲਕੁਲ ਨਹੀਂ ਦਿਲ ਕਰਦਾ ਹੁਣ ਐਵੇਂ ਹੁੰਦਾ। ਬਸ ਸਿੰਪਲ ਰੋਟੀ ਹੋਵੇ ਸਬਜ਼ੀ ਨਾਲ।
ਸਹੀ ਗੱਲ ਆ। ਹੋਰ ਤੁਹਾਡੇ ਬੱਚੇ ਫਿਰ ਕੀ ਮਤਲਬ ਕਿਸ ਤਰ੍ਹਾਂ ਦੀ ਉਹਦੀ ਰੂਟੀਨ ਏ ਕਿੰਨਾ ਖਾਂਦੇ ਨੇ ਮਹੀਨੇ ਚ।
ਬਾਹਰਲਾ ਤਾਂ ਮੇਨਜ਼ ਥੋੜਾ ਘੱਟ ਇਹਦਾ ਹੀਦਾ ਵੈਸੇ। ਫੇਰ ਵੀ ਇੱਕ ਦੋ ਵਾਰ ਤਾਂ ਦੋ ਤਿੰਨ ਵਾਰ ਤਾਂ ਹੋ ਹੀ ਜਾਂਦਾ ਬਾਹਰਲ ਹੁਣ ਤਾਂ ਵੈਸੇ ਜਿਆਦਾ ਘਟਾਇਆ ਹੋਇਆ ਕਿਉਂਕਿ ਹੁਣ ਥੋੜਾ ਟਾਈਮ ਨੀ ਹੁੰਦਾ ਬਿਜੀ ਸ਼ਡਿਊਲ ਜ਼ਿਆਦਾ ਬਾਏ ਹੁਣ ਘਰ ਈ ਰਹੀਦਾ ਏ ਅੱਗੇ ਐਵੇਂ ਸੀ। ਚੱਲ ਜਾਂਦੇ ਸੀ ਕਈ ਵਾਰ ਬਾਹਰ ਆਊਟਿੰਗ ਜ਼ਿਆਦਾ ਹੋ ਜਾਂਦੀ ਸੀ।
ਪਰ ਥੋੜ੍ਹਾ ਅਵੋਇਡ ਹੀ ਕਰਨਾ ਚਾਹੀਦਾ ਅਸੀਂ ਬੱਚਿਆਂ ਨੂੰ ਤਾਂ ਦੇ ਦਿੰਦੇ ਹਾਂ ਅਸੀਂ ਖੁੱਦ ਮਤਲਬ ਘੱਟ ਖਾਨੇ ਹਾਂ ਖੁਦ ਨੀ ਜ਼ਿਆਦਾ ਖਾਂਦੇ। ਕਿਉਂਕਿ ਬੱਚਿਆਂ ਦੀ ਤਾਂ ਹਜੇ ਉਮਰ ਘੱਟ ਹੈ ਨਾ ਫੇਰ ਉਹ ਇਸ ਏਜ ਚ ਬੱਚਿਆਂ ਨੂੰ ਡਾਇਜਸਟ ਹੋ ਜਾਂਦਾ ਉਹਨਾਂ ਲਈ ਕੋਈ ਉਹ ਨਹੀਂ ਹੈਗਾ।
ਹੋਰ ਫੇਰ ਬੱਚਿਆਂ ਦੀ ਹੈਬਿਟ ਵੀ ਬਣ ਜਾਂਦੀ। ਹੈ ਨਾ ਓਦਾਂ ਕਈ ਹੁਣ ਜਿਹੜੇ ਨਹੀਂ ਖਾਂਦੇ ਤਾਂ ਉਹ ਡਾਇਜਸਟ ਕਰ ਹੀ ਨੀ ਸਕਦੇ ਏ ਵੀ ਹੈ। ਛੋਟਿਆਂ ਤੋਂ ਮਾੜਾ ਮੋ ਖਲਾਵਾਂਗੇ ਤਾਂ ਬੱਚੇ ਦਾ ਡਾਇਜੈਸ ਵੀ ਕਰ
ਹਾਂ ਬੱਚਿਆਂ ਨੂੰ ਥੋੜ੍ਹੀ ਆਦਤ ਵੀ ਰਹਿੰਦੇ ਆ ਕਈ ਵਾਰ ਅਸੀਂ ਕਿਤੇ ਬਾਹਰ ਜਾਣਾ ਹੁੰਦਾ ਦੇਖੋ ਫਿਰ ਉਥੇ ਸਾਨੂੰ ਨਹੀਂ ਘਰਦਾ ਮਿਲਦਾ ਜਾਂ ਕੁਛ ਐਏ ਹਨਾ ਵੀ ਸਾਨੂੰ ਖਾਣਾ ਪੈਂਦਾ ਫਿਰ। ਫਿਰ ਉਸ ਟਾਈਮ ਫਿਰ ਦਿੱਕਤ ਆਉਂਦੀ ਹੈ, ਨਾ ਫੇਿਰ ਬੰਦਾ ਜਿਦਾ ਬਿਮਾਰ ਹੋ ਜਾਂਦਾ ਅਚਾਨਕ ਜੇ ਕਦੇ ਨਾ ਖਾਧਾ ਹੋਵੇ, ਇਸ ਲਈ ਅਸੀਂ ਪੰਦਰਾਂ ਦਸ ਪੰਦਰਾਂ ਦਿਨ ਬਾਅਦ ਖਾਂਦੇ ਰਹਿੰਦੇ ਖਾ ਲੈਂਦੇ ਹਾਂ, ਮਹੀਨੇ ਚ ਦੋ ਤਿੰਨ ਵਾਰ ਤਾਂ ਕੀ ਆਦਤ ਰਹੇ ਹੂੰ ਬੱਚਿਆਂ ਨੂੰ ਤਾਂ ਵੈਸੇ ਹੀ ਲੈ ਕੇ ਦੇ ਦੇਈਦਾ ਚਲੋ ਕੋਈ ਨਾ ਬੱਚਿਆਂ ਨੂੰ, ਤਾਂ ਡਾਇਜਸਟ ਹੋ ਜਾਂਦਾ।
ਹਾਂਜੀ
ਹੂੰ
ਐਵੇਂ ਹੈ ਨਾ ਸ਼ਾਮ ਦੇ ਟਾਈਮ ਬੱਚਿਆਂ ਨੂੰ ਦੇ ਦੇਈਦਾ। ਫਿਰ ਚਲੋ ਫੇਰ ਬੱਚੇ ਖੇਲ ਖੂਲ ਲੈਂਦੇ ਨੇ ਖੇਲ ਕੁਦ ਲੈਂਦੇ ਨੇ ਹਨਾ। ਉਹਨਾਂ ਦੀ ਐਨਰਜੀ ਉਹੀ ਉਹ ਹੋ ਜਾਂਦੀ ਹੈ। ਉਹਨਾਂ ਨੂੰ ਹਜ਼ਮ ਆ ਜਾਂਦਾ ਆ
ਹੋਰ ਕੀ ਕਿਆ
ਹੁੰ
ਮਗਰ ਆਏ ਆ ਪੁਰਾਣੇ ਟਾਈਮ ਚ ਦੇਖੋ, ਬਿਮਾਰੀਆਂ ਵੀ ਕਿੰਨੀਆਂ ਘੱਟ ਸੀਗਾ, ਤੇ ਆਹ ਚੀਜ਼ਾਂ ਖਾਂਦੇ ਵੀ ਨੀ ਸੀਗੇ, ਕਿੰਨਾ ਕੁੱਛ ਤਾਂ ਹੁੰਦਾ ਨਹੀਂ ਸੀ। ਜਿਹੜੀਆਂ ਨਵੇ ਨਵੇ ਚੀਜ਼ਾਂ ਹੁਣ ਪੀਜ਼ਾ ਵਗੈਰਾ, ਕਿੰਨਾ ਕੁੱਝ ਚੱਲਦਾ ਨਵੀਆਂ ਚੀਜ਼ਾਂ ਅ ਡਰਿੰਕਸ ਦੇ ਵਿੱਚ ਕਿੰਨਾ ਕੁਛ ਕੋਕਟੇਲ ਮੋਕ ਤੇਲ ਵਗੈਰਾ ਚੱਲਦਾ ਪਹਿਲਾਂ ਕੀ ਹੁੰਦਾ ਸੀ। ਇਹ ਕਦੇ ਸੁਣਿਆ ਵੀ ਨਹੀਂ ਸੀ। ਹੋਰ ਕਿਆ ਕੋਲਡ ਡਰਿੰਕ ਵੀ ਖ਼ਰਾਬ ਕਰਦੀ ਹੈ ਨਿੰਬੂ ਪਾਣੀ ਤੋਂ, ਬਿਨਾ ਤਾਂ ਬਾਕੀ ਤਾਂ ਚੀਜ਼ਾਂ ਖ਼ਰਾਬ ਕਰਦੀਏ
ਮੇਰੇ ਬੱਚੇ ਮਤਲਬ ਕਾਫੀ ਪਹਿਲਾਂ ਕੋਲਡ ਡਰਿੰਕਸ ਪੀਂਦੇ ਹੁੰਦੇ ਸੀ। ਪਰ ਹੁਣ ਉਹ ਦਾ ਬੰਦ ਕਰਤਾ ਹੁਣ ਉਹ ਬੱਚੇ ਕੀ ਹੈ। ਮਤਲਬ ਸ਼ਿਕੰਜਵੀ ਤੇ ਸ਼ਿਫਟ ਹੋ ਗਏ, ਹੁਣ ਸ਼ਿਕੰਜਵੀਂ ਦਿੰਦੀ ਆ ਰੋਜ਼ ਬਣਾ ਕੇ
ਹਾਂਜੀ, ਉਹ ਸਭ ਤੋਂ ਵਧੀਆ ਨਾਲੇ ਸਹੀ ਹੈ ਨਾਲੇ ਗਰਮੀ ਵੀ
ਹਾਂ, ਹਾਂ ਉਹ ਸਭ ਤੋਂ ਵਧੀਆ
ਜਾਂ ਫਿਰ ਅਸੀਂ ਤਾਂ ਬਸ ਲਿੰਮਕਾਏ ਕਈ ਵਾਰ ਪੀ ਲਈਦਾ ਨਹੀਂ, ਤਾਂ ਰੂਹ ਅਫਜ਼ਾ ਵਗੈਰਾ ਤਾਂ ਦਿਲ ਹੀ ਨਹੀਂ ਕਰਦਾ। ਉਹ ਤਾਂ ਮਿੱਠੇ ਨੂੰ ਤਾਂ ਬਹੁਤ ਘੱਟ
ਨਾ ਨਾ ਮਿੱਠੇ ਨੂੰ ਤਾਂ ਦਿਲ ਨਈ ਕਰਦਾ
ਉਹ ਵੀ ਏਦਾਂ ਵੀ ਬਣਾ ਕੇ ਰੱਖਾਂਗੇ, ਰੂਹ ਅਫਜ਼ਾ ਵਗੈਰਾ ਉਹ ਤਾਂ ਫੇਿਰ ਬੇਕਾਰ ਹੋ ਜਾਂਦਾ। ਤਾ ਜੇ ਬਣਾਉਣਾ ਵੀ ਏ ਨਾਲ ਦੀ ਨਾਲ ਬਸ ਪੀਲੋ ਕੁਛ ਵੀ ਆਪਾਂ ਡਰਿੰਕ ਪੀ ਰਹੇ, ਹਾਂ ਤਾਂ ਨਾਲ ਦੀ ਨਾਲ ਇਹੋ ਬਸ ਰਤ ਖੋਣਾ ਕਦੇ ਵੀ ਉਹਨੂੰ
ਕੋਲਡ ਡਰਿੰਕ ਚ ਵੀ ਤਾਂ ਕਿੰਨੀ ਸ਼ੂਗਰ ਕਿੰਨੀ ਕਿੰਨੀਗੰਦੀ ਹੁੰਦੀ ਆ, ਕੋਲਡ ਡਰਿੰਕ ਚ
ਹਾਂਜੀ ਮਗਰ ਅੱਜ ਕੱਲ ਨਾ ਹੁਣ ਤਾਂ ਐਵੇਂ ਵੀ ਜ਼ਿਆਦਾ ਮਿਲਾਵਟ ਵਾਲੇ ਪ੍ਰੋਡਕਟਸ ਸਨ ਸਾਰੇ ਉਹ ਅੱਗੇ ਥੋੜਾ ਬੋਟਾ ਪਿਓਰਟੀ ਹੈਗੀ ਵੀ ਸੀ
ਹਾਂਜੀ ਬਹੁਤ ਸਾਡੀ ਤਾਂ ਕੋਸ਼ਿਸ਼ ਰਹਿੰਦੀ ਹੈ ਵੀ ਹੁਣ ਚਲੋ ਬੱਚਿਆਂ ਨੂੰ ਥੋੜ੍ਹਾ ਜਿਹਾ ਸਮਝਾਈਏ ਹਨਾ ਵੀ ਜੋ ਖਾਣਾ ਥੋੜ੍ਹਾ ਹੈਲਦੀ ਖਾ ਲੋ ਪਰ ਜਿਵੇਂ ਮੋਮੋਸ ਦੇਖੋ ਕਿੰਨਾ ਨੁਕਸਾਨ ਕਰਦੇ ਨੇ ਮੈਦੇ ਵਾਲੀ ਚੀਜ਼ਾਂ ਹੁੰਦੀਆਂ ਜ਼ਿਆਦਾ
ਮੈਦਾ ਤਾਂ ਬਿਲਕੁਲ ਵੀ ਨਾ ਦਓ ਮੈਦਾ ਤਾਂ ਬਹੁਤ
ਉਹ ਮੈਦਾ ਹੀ ਆ ਨਾ ਫਿਰ ਮੈਦੇ ਵਾਲੀ ਹੀ ਹੁੰਦੀ ਆ ਛੋਲੇ ਭਟੂਰੇ ਖਾ ਲੋ ਪ ਪੈਟੀਸ ਖਾ ਲ ਲੋ ਮੋਮੋਸ ਖਾ ਲੋ ਰੋਲ ਖਾ ਲੋ ਰੋਲ ਦਾ ਵੀ ਬੇਸ ਉਹਦਾ ਹੀ ਬਣਿਆ ਹੁੰਦਾ ਦਾ ਮਤਲਬ ਤਕਰੀਬਨ ਸਭ ਕੁਛ ਮੈਦੇ ਦਾ ਹੀੁੰਦਾ ਜਿਹੜ ਬਾਹਰ ਖਾਂਦੇ ਆ ਬ
ਹੁਣ ਤਾਂ ਐਵੇਂ ਆ ਜਿਵੇਂ ਹੁਣ ਡੱਟ ਤੇ
ਮੈਂ ਥੋੜ੍ਹੀ ਬਿਜੀੀ ਸੀਗੀ ਹਾਂ ਖੁਦ ਬੱਚੇ ਨੂੰ ਘਰ ਬਣਾ ਕੇ
ਹੋਰ ਕ ਹਾਂਜੀ ਚਲੋ ਹਾਂਜੀ ਫਿਰ ਕਦੇ ਕਰਾਂਗੇ ਗੱਲ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ